ਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਮੈਮ। ਹੋਰ ਕਿਵੇ ਹੋ?
ਵਧੀਆ-ਵਧੀਆ। ਤੁਸੀਂ ਸੁਣਾਓ?
ਵਧੀਆ, ਵਧੀਆ ਜੀ। ਜੀ ਵਧੀਆ। ਹੋਰ ਕੀ ਕਰਦੇ ਸੀ?
ਹੋਰ ਸੁਣਾਓ?
ਵਧੀਆ-ਵਧੀਆ ਮੈਮ। ਹੋਰ ਕੀ ਕਰਦੀ ਸੀ?
ਬਸ, ਰੋਟੀ ਖਾ ਕੇ ਫ੍ਰੀ ਹੋਏ ਸੀ। ਸੋਚ ਹੀ ਰਹੇ ਸੀ, ਤੁਹਾਨੂੰ ਕਾਲ ਕਰਾਂਗੀ। ਤੁਹਾਡੀ ਕੋਲ ਹੀ, ਆ ਗਈ।
ਔਕੇ- ਔਕੇ, ਚਲੋ ਵਧੀਆ ਜੀ। ਦੁ- ਦੁਪਹਿਰ ਦਾ ਖਾਣਾ ਖਾਇਆ ਹੋਣਾ ਨਾ ਤੁਸੀਂ।
ਆਹੋ, ਹਾਂਜੀ-ਹਾਂਜੀ। ਦੁਪਹਿਰੇ ਰੋਟੀ ਰੋਟੀ ਖਾ ਲਈ ਅਸੀਂ।
ਠੀਕ ਹੈ ਜੀ, ਠੀਕ ਕਿਹਾ ਨਹੀਂ ਸਾਡੇ ਤਾਂ ਮਤਲਬ ਦੁ-ਦੁਪਹਿਰੇ ਸਾਡੇ ਖਾਂਦੇ ਨੀ ਨਾ ਹੈਗੇ ਸਾਡੇ। ਸਵੇਰੇ ਤੇ ਦੁਪਹਿਰੇ ਇਕੱਠਾ ਹੀ ਕਰ ਦਿੰਦੇ ਨੇ।
ਆਹੋ, ਉਹੀ ਸਾਡਾ ਵੇ ਦੁਪਹਿਰ ਦਾ, ਸਵੇਰ ਦਾ।
ਕੀ ਕਰਦੇ ਹੋ।
ਆਹੋ, ਇਹ ਸਵੇਰੇ ਛੇਤੀ ਚਲੇ ਜਾਂਦੇ ਐ। ਦੁੱਧ ਪੀ ਕੇ। ਤੇ ਫੇਰ ਉਹ ਤੋਂ ਬਾਅਦ ਆਉਂਦੇ ਨੇ ਬਾਰਾਂ-ਇੱਕ ਇੱਕ ਵਜੇ, ਫੇਰ ਰੋਟੀ ਖਾਨੇ ਆ। ਮਤਲਬ ਉਹੀਓ ਨਾਸ਼ਤਾ ਹੁੰਦਾ, ਉਹੀਓ ਲੰਚ। ਹੁੰਦਾ ਸਾਡਾ ਫਿਰ, ਇਕੱਠਾ ਮਿਕਸ ਹੀ ਹੋ ਜਾਂਦਾ ਜੋ ਵੀ ਹੈ।
ਫਿਰ ਤਾਂ ਤੁਹਾਡੇ ਜ਼ਿਆਦਾ ਲੇਟ ਹੋ ਜਾਂਦਾ, ਹਨਾ। ਮਤਲਬ ਸਾਡੇ ਐਦ ਟਾਈਮ ਮਤਲਬ, ਗਿਆਰਾਂ ਕੁ ਵਜੇ ਤੱਕ ਖਾ ਲੈਂਦੇ ਹਾਂ ਅਸੀਂ।
ਉਹ ਮੇਰਾ ਨਾ ਐਕਚੁਲੀ ਨਾ, ਫੈਟੀ ਲੀਵਰ ਹੋ ਗਿਆ ਦਾ। ਤੇ ਥੋੜਾ ਮੈਂ, ਉਸ ਕਰਕੇ ਨਾ। ਏ ਇੱਕ ਟਾਈਮ ਦੀ ਰੋਟੀ ਅਵੋਇਡ ਕਰ ਲੈਣੀ ਆ, ਸਵੇਰੇ ਮੈਂ ਫਰੂਟਸ ਵਗੈਰਾ ਖਾ ਲੈਣੀ ਆ। ਮੈਨੂੰ ਖਾਲੀ ਪੇਟ ਡਾਕਟਰ ਨੇ ਫਰੂਟਸ ਬੋਲਿਆ ਦਾ, ਕਿ ਤੁਸੀਂ ਫਰੂਟਸ ਖਾਉ।
ਓਕੇ, ਓਕੇ ਠੀਕ ਐ।
ਅਤੇ ਫਿਰ ਉਹ ਖਾ ਲੈਣੀ ਆ, ਫਿਰ ਆਪਣੇ ਆ ਜਾਂਦੇ ਨੇ। ਅਤੇ ਉਹਦੇ ਬਾਅਦ ਰੋਟੀ ਖਾ ਲੈਣੇ ਆ।
ਹਾਂਜੀ ਹਾਂਜੀ। ਨਹੀਂ, ਇਹ ਵੀ ਠੀਕ ਹੈ ਚਲੋ। ਓਟਸ ਵਗੈਰਾ ਵੀ ਵਧੀਆ ਨੇ ਆ ਆਪਾਂ ਦਾ ਮਤਲਬ ਹਨਾ, ਜਿਹੜੇ ਲੋਕ ਡਾਇਟ ਕਰਦੇ ਨੇ ਜਾਂ ਹਨਾ ਜਿਹਨਾਂ ਨੂੰ ਕੋਈ ਦਿੱਕਤ ਵਗੈਰਾ ਆਉਂਦੀ ਆ, ਉਹੀ ਮਤਲਬ ਕਰਦੇ ਨਹੀਂ ਆ, ਅਦਰਵਾਈਜ਼ ਤਾਂ
ਆਪੇ ਨਹੀਂ ਹੁੰਦਾ, ਡਾਕਟਰ ਦਾ ਡੰਡਾ ਪੈਂਦਾ ਨਾ ਤਾਂ ਹੀ ਹੁੰਦਾ।
ਬਿਲਕੁਲ ਨਹੀਂ ਜਦ ਤੱਕ ਆਪਣੇ ਕਹਿੰਦੇ ਨੇ ਵੀ ਜਦੋਂ ਤੱਕ ਰੋਟੀ ਨਾ ਖਾਏ, ਐਨਰਜੀ ਨਹੀਂ ਆਉਂਦੀ ਸਰੀਰ
ਆਹੋ, ਹੁਣ ਮੇਰਾ ਪਰਾਂਠਾ ਬੰਦ ਏ ਤੇ ਲੇਕਿਨ ਮੈਂ ਪਰਾਂਠੇ ਵਗੈਰਾ ਰਹਿ ਨਹੀਂ ਸਕਦੀ।
ਬਿਲਕੁਲ, ਬਿਲਕੁਲ, ਸਹੀ ਗੱਲ ਐ ਜੀ।
ਪਰ ਬੜੀ ਮਜ਼ਬੂਰੀ ਏ, ਮੈਂ ਇਸ ਕਰਕੇ ਆਪਣਾ ਨਾਸ਼ਤਾ ਹੀ ਸਕਿਪ ਕਰ ਦਿੱਤਾ ਐ। ਕੇ ਦੁਪਹਿਰ ਦੀ ਰੋਟੀ ਖਾ ਰਹੇ ਆ ਆਪਣੇ ਮਨ ਨੂੰ ਸਮਝਾਂਦੇ ਆ, ਦੁਪਹਿਰ ਦੀ ਰੋਟੀ ਹੀ ਰੋਟੀ ਹੀ ਖਾਂਦੇ ਨੇ।
ਹਾਂਜੀ, ਹਾਂਜੀ, ਨਹੀਂ ਇਹ ਵੀ ਗੱਲ ਸਹੀ ਏ।
ਤਾਂ ਬਹੁਤ ਦਿੱਕਤ ਹੋ ਜਾਂਦੀ ਏ, ਜਿਨ੍ਹਾਂ ਨੂੰ ਮਤਲ ਸਾਨੂੰ ਆਦਤ ਏ, ਪਰਾਂਠੀਆਂ ਦੀ ਨਹੀ, ਬਈ ਪਰਾਂਠਾ ਬਗੈਰ ਨਹੀਂ ਰਹਿ ਜਾਂਦਾ, ਉਹ ਸੁੱਕੀ ਰੋਟੀ ਵੀ ਨਹੀਂ ਖਾਧੀ ਜਾਂਦੀ, ਰੋਟੀ ਦਾ ਤੇ ਘਿਓ ਚਾਹੀਦਾ ਹੀ ਚਾਹੀਦਾ।
ਹਾਂਜੀ, ਹਾਂਜੀ ਇਹ ਤਾਂ ਗੱਲ ਸਹੀ ਐ। ਕੁਛ ਮਤਲਬ ਆਪਣੇ ਹਨਾ ਥੋੜਾ ਪਰਾਂਠੇ ਵਗੈਰਾ ਵੱਧ ਖਾਂਦੇ ਨੇ, ਸੰਡੇ ਹੋ ਗਿਆ ਤਾਂ ਪਰਾਂਠੇ ਬਣਾ ਲਓ, ਮੌਸਮ ਵਧੀਆ ਤਾਂ ਪਰਾਂਠੇ ਬਣਾ ਲਓ, ਹਨਾ ਕੋਈ ਆਇਆ ਤਾਂ ਪਾ ਪਰਾਂਠੇ ਬਣਾ ਲੋ।
ਆਹੋ ਸਾਡਾ ਤੇ ਇਹੀ ਹੁੰਦਾ ਐ। ਮਤਲਬ ਆਲੂ ਤੇ ਬਰੈਡ ਗੋਭੀ ਦੇ ਬਰੈਡ ਮੂਲੀ ਦਾ ਪਰਾਂਠਾ, ਵੇਸਣ ਦਾ ਪਰਾਂਠਾ।
ਕੁੁ ਲਈ ਕੁਛ ਚੱਲਦਾ ਆ ਜੀ ਹਾਂਜੀ, ਹਾਂਜੀ।
ਪਰਾਂਠਾ ਜਰਾ ਛੋੜਦੇ ਰਹੇ ਹਾਂ, ਹੁਣ ਅਸੀਂ ਸਬਜ਼ੀਆਂ ਨਾਲ ਖਾਣਾ ਸ਼ੁਰੂ ਕਰਤਾ ਸਬਜ਼ੀਆਂ
ਠੀ ਨਹੀਂ ਦੇਖੋ ਗਰਮੀਆਂ ਦੇ ਵਿੱਚ ਤਾਂ ਹਨਾ ਚਲੋ ਪਰਾਂਠੇ ਵੈਸੇ ਵੀ ਘੱਟ ਖਾਏ ਜਾਂਦੇ ਨੇ ਕਿਉਂਕ ਇਹੀ ਹੈ ਨਾ ਫਿਰ ਪਿਆਸ ਲੱਗੀ ਜਾਂਦੀ ਹੈ ਪਾਣੀ ਦੀ, ਹਾਂਜੀ। ਹਾਂਜੀ ਸਰਦੀਆਂ ਚ ਤਾਂ ਚਲੋ ਖਾਏ ਜਾਂਦੇ ਆ, ਸਰਦੀਆਂ ਦੇ ਵਿੱਚ ਤਾਂ ਗੋਭੀ ਦੇ ਪਰੌਠੇ ਵੀ ਬਹੁਤ ਖਾਧੇ ਜਾਂਦੇ ਨੇ।
ਆਹੋ ਕਈ ਲੋਕ ਗੋਭੀ ਚ ਪਿਆਜ ਨੀ ਪਾਂਦੇ। ਦੇ ਪਰ ਮੇਰੇ ਹਸਬੈਂਡ ਨੇ ਇਹਨਾਂ ਨੂੰ ਗੋਭੀ ਵਿੱਚ ਪਿਆਜ ਪਸੰਦ ਏ। ਮੂਲੀ ਚ ਵੀ ਮੂਲੀ ਦਾ ਪਰਾਂਡਾ ਬਣਾਇ ਤਾਂ ਵੀ ਪਿਆਜ ਪਵਾਣਗੇ।
ਠੀਕ ਏ ਠੀਕ ਏ, ਨਹੀਂ ਸਾਡੇ ਤਾਂ ਨੀ ਪਿਆਜ ਬਣਦੇ ਹੈਗੇ।
ਆਹੋ, ਅਸੀਂ ਵੀ ਮਤਲਬ-ਮਤਲਬ ਉਹ ਮੰਮੀ ਘਰ ਪਹਿਲਾਂ ਗੋਭੀ ਦਾ ਪਰਾਂਠਾ ਜਵੈਨ ਪਾਈ। ਬੇਸਿਕ ਮਸਾਲੇ ਪਾ ਕੇ ਪਰਾਂਠਾ ਬਣ ਜਾਂਦਾ ਸੀ, ਪਰ ਇਹਨਾਂ ਨੂੰ ਹੁਣ ਵਿੱਚ ਪਿਆਜ਼ ਪਸੰਦ ਦੇ ਕਿ ਪਿਆਜ਼ ਪਾਣੇ ਨੇ। ਤੇ ਇਹ ਪਿਆਜ ਵਾਲੇ ਖਾਂਦੇ ਨੇ ਫੇਰ ਉਹੀ ਹਿਸਾਬ ਦਾ ਫਿਰ ਸਵਾਦ ਬਦਲ ਲੈਂਦੇ ਮੰਮੀ ਘਰ ਚਲੇ ਜਾਈਏ ਤੇ ਮੰਮੀ ਵਾਲਾ ਕਿਦਾ ਖ ਖਾ ਲੀ ਦਾ। ਇੱਧਰ ਸੂਸਰਾਲਾ ਜੀ ਤੇ ਸੂਸਰਾਲ ਵਾਲਿਆਂ। ਖਾਲੀ ਦੇ।
ਠੀਕ ਹੈ, ਠੀਕ ਹੈ ਚਲੋ ਅੱਜ ਆਪਾਂ ਸਾਰਿਆ ਅੱਜ ਆਪਾਂ ਸਾਰਿਆਂ ਦੇ ਮਤਲਬ ਖਾਣ ਪੀਣ ਦੀ ਕੀ ਪਸੰਦ ਆ ਨਾ ਉਸ ਬਾਰੇ ਹੀ ਗੱਲ ਕਰਦੇ ਆ ਚਲੋ। ਤੁਹਾਨੂੰ ਕੀ ਪਸੰਦ ਆ ਵੈਸੇ ਖਾਣੇ ਚ, ਮਤਲਬ ਪਰਾਂਠੇ ਵਗੈਰਾ ਕਿਹੜੇ ਵਧੀਆ ਲੱਗਦੇ ਨੇ ਜਿਆਦਾ।
ਪਰਾਂਠੇ ਤੇ ਮੈਨੂੰ ਆਲੂ ਦੇ ਹੀ ਪਸੰਦ ਨੇ ਨਾਲ ਮੱਖਣ ਘਰ ਦਾ ਨਿਕਲਿਆ ਹੋਇਆ ਚ।
ਓਕੇ, ਠੀਕ ਹੈ ਪਰਾਂਠੇ ਦਾ ਮਤਲਬ ਮੈਨੂੰ ਵੀ ਆਲੂ ਦੇ ਵਧੀਆ ਲੱਗਦੇ ਨੇ ਪਰ ਮੱਖਣ ਨੀ ਮੈਨੂੰ ਬਿਲਕੁਲ ਵੀ ਵਧੀਆ ਲੱਗਦਾ ਹੈਗਾ।
ਮੈਨੂੰ ਮਤਲਬ ਆਲੂ ਦੇ ਪਰਾਂਠੇ ਨਾਲ ਜਾ ਤੇ ਅੰਬ ਹੋਏ। ਸਵਾਦ ਲੱਗਦਾ ਏ ਮਤਲਬ ਨਾਲ ਮੱਖਣ।
ਓਕੇ ਦੇਖੋ ਨਾ, ਤਾਂ ਮੈਨੂੰ ਮਤਲਬ ਅਚਾਰ ਵਧੀਆ ਲੱਗਦਾ ਤੇ ਨਾ ਹੀ ਮੱਖਣ ਵਧੀਆ ਲੱਗਦਾ ਮੈਂ ਅਚਾਰ ਕਦੇ ਵੀ ਨਹੀਂ ਖਾਂਦੀ ਕਿਸੇ ਵੀ ਮਤਲਬ ਕੋਈ ਵੀ ਚਾਰ ਪਿਆ ਹੋਵੇ। ਮਤਲਵ ਜੇ ਮੈਨੇ ਪਰਾਠੇ ਖਾਣੇ ਵੀ ਨੇ, ਸਿਰਫ ਦਹੀਂ ਨਾਲ, ਹੋਰ ਕੁਛ ਨੀ ਮੱਖਣ ਵਗੈਰਾ ਨਾ ਮਲਾਈ ਤੇ, ਨਾ ਹੀ ਅਚਾਰ।
ਆਹੋ, ਕਈਆਂ ਦੀ ਅਪਣੀ-ਅਪਣੀ ਪਸੰਦ ਇਹ ਮੇਰੇ ਹਸਬੈਂਡ ਨੂੰ ਮਲਾਈ ਪਸੰਦ ਏ। ਉਹਨਾਂ ਨੂੰ ਅਗਰ ਮਲਾਈ ਹੈ ਤੇ ਪਰਾਂ ਤ ਹੋਏਗਾ।
ਠੀਕ ਹੈ ਠੀਕ-ਠੀਕ ਹੈ, ਠੀਕ ਹੈ, ਮਤਲਬ। ਨਾਲੇ ਕਈ ਕਹਿ ਦਿੰਦੇ ਨੇ ਵੀ, ਹਨਾ ਚਲੋ ਮਲਾਈ ਥੋੜਾ ਖ਼ਰਾਬ ਵੀ ਕਰਦੀ ਆ, ਹਨਾ।
ਆਹੋ ਫੈਟ ਵਧਾਂਦੀ ਹੈ ਨਾ ਮਲਾਈ ਤੇ।
ਮਤਲਵ, ਜਿਆਦਾਤਰ ਹਨਾ। ਚਲੋ ਮੈਂ ਸਰਦੀ ਵਗੈਰਾ ਚ ਮਲਾਈ ਖਾ ਲੈਂਨੀ ਹਾਂ ਕਿਉਂਕਿ ਗਰਮੀ ਅਯਾਂ ਚਲੋ, ਚਲੋ, ਦਹੀਂ ਠੰਡੀ ਹੁੰਦੀ ਹੈ ਖਾਈ ਜਾਂਦੀ ਏ। ਸਰਦੀਆਂ ਚ ਜਿਆਦਾ ਠੰਢੀ ਹੁੰਦੀ ਤਾਂ ਮਤਲਵ, ਫੇਰ ਜੇ ਮੈਂ ਮਲਾਈ ਖਾ ਲੈਂਨੀ, ਮੇਰੇ ਥੋੜਾ ਚੈਸਟ ਚ ਪੇਨ ਜਾ ਹੋਣ ਲਗ ਜਾਂਦਾ, ਮਲਾਈ ਲੇਕੇ
ਉਹ ਮਤਲਬ ਹੈਵੀ ਹੁੰਦੀ ਹੈ। ਆਹੋ, ਉਹ ਤੇ ਹੈ।
ਹਾਂਜੀ, ਹਾਂਜੀ, ਤਾਂ ਕਰਕੇ ਮੈਂ ਮਲਾਈ ਦਾ ਅਵੋਇਡ ਹੀ ਕਰਦੀ ਆ ਜਿੰਨਾ ਹੋ ਸਕਦਾ।
ਨਾ, ਅਸੀਂ ਤੇ ਹੁਣ ਮਤਲਵ ਅਪਣਾ ਰੂਟੀਨ ਥੋੜਾ ਜਿਹਾ ਬਣਾ ਲਿਆ ਤੇ ਅਸੀਂ ਨਾ, ਹੁਣ ਲੱਸੀ ਬਣਾਨੇ ਆ। ਸਵੇਰੇ ਲੱਸੀ ਪੀ ਲੈਂਨੇ ਆ।
ਤੇ ਠੀਕ ਹੈ। ਮਤਲਬ ਤੁਸੀਂ ਘਰ ਹੀ ਅ ਮੱਝਾਂ ਵਗੈਰਾ ਰੱਖੀਆਂ ਓਕੇ। ਨਹੀਂ ਮਤਲਬ ਮੋਸਟਲੀ, ਓਕੇ, ਓਕੇ, ਠੀਕ ਹੈ। ਮਤਲਵ ਵੇਂ ਹਨ ਨਾ, ਵੀ ਜਿਹੜੇ ਘਰ ਦਾ ਜਿਹਨਾਂ ਦਾ ਦੁੱਧ ਹੁੰਦਾ, ਜ਼ਿਆਦਾਤਰ ਲੱਸੀ ਮੱਖਣ ਵਗੈਰਾ ਹਨਾ ਉਹੀ ਬਣਾਂਦੇ ਨੇ।
ਨਾ, ਅਸੀਂ ਤਾਂ ਬਈ ਵੱਡੇ ਸ਼ਹਿਰਾਂ 'ਚ ਰਹਿੰਨੇ ਹਾਂ ਅਤੇ ਇੱਥੇ ਤਾਂ ਕੋਈ ਮਤਲਬ ਉਹ ਨਹੀਂ ਹੈਗਾ। ਇੱਥੇ ਦੇ ਮਤਲਬ ਦੁਕਾਨਾਂ ਤੋਂ ਹੀ ਜਿਹੜਾ ਦੁੱਧ ਮਿਲਦਾ ਪੈਕੇਟ ਵਾਲਾ ਦੁੱਧ ਹੁੰਦਾ ਹੈ। ਪੈਕਟ ਵਾਲੀ ਦਹੀਂ ਹੁੰਦੀ। ਏ। ਪੈਕੇਟ ਵਾਲਾ ਈ ਮੱਠਾ ਹੁੰਦਾ। ਫਰੀ ਖਾਂਦੇ ਹਾਂ ਜੀ ਜੋ ਮਿਲਦਾ।
ਮਤਲਬ ਜਿੱਦਾਂ ਤੁਸੀਂ ਬਾਜ਼ਾਰ ਚ ਲਿਆਨ ਹੈ ਕਿਸੇ ਦੇ ਮਤਲਬ ਘਰ ਵਗੈਰਾ ਚ ਜਿਵੇਂ ਕਿ
ਨਹੀਂ ਸ਼ੋਪ ਤੋਂ ਮਿਲਦਾ ਪੈਕਟ ਵਾਲਾ।
ਠੀਕ ਹੈ।
ਮਤਲਬ ਖੁੱਲੀ ਵੀ ਮਿਲਦੀ ਹੈ। ਦਹੀਂ ਐਸਾ ਨਹੀਂ ਹੈ ਕਿ ਮਿਲਦੀ ਨਹੀਂ ਹੋਏਗੀ। ਪਰ ਅਸੀਂ ਮਤਲਬ- ਪੈਕਿੰਗ ਵਾਲੀ ਲੈ ਕੇ ਆਉਂਦੇ ਹਾਂ। ਦਹੀਂ ਵੀ, ਦੁੱਧ ਵੀ।
ਓਕੇ, ਮਤਲਬ ਇੱਧਰ ਤੁਹਾਡੀ ਸਾਈਡ ਹੈ ਨਾ ਮੱਝਾਂ ਵਗੈਰਾ ਘੱਟ ਹੋਣਗੀਆਂ।
ਹੈਗੀਆਂ ਨੇ, ਲੇਕਿਨ ਮਤਲਬ ਹੁਣ ਉਹ ਸੁੋਸਾਇਟੀਆਂ ਹੁੰਦੀਆਂ ਨੇ ਉਹਨਾਂ ਵਿੱਚ ਨਹੀਂ ਹੁੰਦੀਆਂ ਨਾ।
ਓਕੇ।
ਉੱਥੇ ਤੇ ਫੇਰ ਦੁਕਾਨਾਂ ਹੀ ਹੁੰਦੀਆਂ ਨੇ। ਵਿਚ ਤੇ ਹੋ ਜਾਂਦੇ ਮਤਲਬ ਔਨਲਾਈਨ। ਤੁਸੀਂ ਮੰਗਵਾਓ ਦੁੱਧ, ਅਸੀਂ ਮਤਲਬ ਔਨਲਾਈਨ ਮੰਗਵਾਉਂਦੇ ਹਾਂ ਨਾ, ਔਨਲਾਈਨ ਇਸਨੂੰ ਆਰਡਰ ਕਰ- ਦਿੰਦੇ ਹਾਂ। ਦੁੱਧ ਤੇ ਫਿਰ ਉਹ ਆ ਜਾਂਦਾ ਵਾ ਘਰ ਹੀ ਦੁੱਧ।
ਓਕੇ।
ਦੁੱਧ ਵੀ, ਦਹੀਂ ਵੀ, ਕੁਛ ਵੀ ਐਵਰੀ- ਥਿੰਗ ਮਤਲਬ ਤੁਸੀਂ ਕੁਛ ਵੀ ਮੰਗਾ ਲਓ, ਛੋਟੀ ਤੋਂ ਛੋਟੀ ਚੀਜ਼। ਤੇ ਵੱਡੀ ਤੋਂ ਵੱਡੀ ਚੀਜ਼ ਘਰ ਹੀ ਆਉਂਦੀ ਏ। ਕਿਉਂਕਿ ਇੱਥੇ ਉੱਚੇ-ਉੱਚੇ ਵੱਡੇ-ਵੱਡੇ ਫਲੋਰ ਨੇ।
ਠੀਕ ਹੈ, ਠੀਕ ਹੈ। ਮਤਲਬ ਫਲੈਟ ਵਗੈਰਾ ਚ ਰਹਿਦੇ ਹੋਵੋਗੇ ਨ ਤੁਸੀ।
-ਥੀ ਮੰਜ਼ਿਲ ਤੇ ਰਹਿਦੇ ਹਾਂ।
ਓਕੇ, ਫੇਰ ਤਾਂ ਉੱਥੇ ਕਿੱਥੇ ਮੱਝਾਂ ਆ ਜਾਣੀਆ। ਉਹ ਨੂੰ ਵੀ ਚੱਕ ਕੇ ਲੈ ਆਣਾ ਪਊਗਾ।
ਨਾ-ਨਾ ਉਹ ਤੇ ਜਿੰਨਾਂ- ਮੱਝਾਂ ਤਾਂ ਖੁਰਾ ਹੁੰਦਾ, ਇੰਨੇ ਵਿੱਚ ਤਾਂ ਅਸੀਂ ਆਪ ਰਹਿੰਦੇ ਹਾਂ।
ਬਿਲਕੁਲ, ਬਿਲਕੁਲ, ਬਿਲਕੁਲ। ਸਹੀ ਗੱਲ ਏ। ਨਹੀਂ, ਸਾਡੇ ਤਾਂ ਇਧਰ ਵਾਧੂ ਮੱਝਾਂ ਨੇ। ਓਕੇ, ਓਕੇ, ਹਾਂਜੀ। ਫਲੈਟ ਤਾਂ ਛੋਟੇ ਹੀ ਬਣੇ ਹੁੰਦੇ।
ਛੋਟੇ ਹੁੰਦੇ ਨੇ ਤੇ ਉਹਨਾਂ ਵਿੱਚ। ਰਈਦਾ ਕੀ ਕਰੀਏ?
ਤੇ।
ਮਤਲਬ ਬਸ। ਟਾਈਮ ਪਾਸ ਕਰਨਾ ਏ।
ਹਾਂਜੀ ਹਾਂਜੀ ਨਹੀਂ ਚਲੋ ਵਧੀਆ। ਵਧੀਆ ਗੱਲ ਆ ਹਨਾ। ਮਤਲਬ ਇਹੇ ਆ ਵੀ ਜਿਹੜੇ। ਆਪਣੇ ਦਿਨ ਹਨਾ ਜੋ ਆਪਾਂ ਪ੍ਰੇਸੇੰਟ ਲਾਈਫ ਜੀ ਰਹੇ ਹਾਂ ਉਹਦੇ ਤੋਂ ਵਧੀਆ ਹੋਣੀ ਚਾਹੀਦੀ ਹੈ ਹਨਾ। ਆਪਾਂ ਮਤਲਬ ਫਿਊਚਰ ਦੀਆਂ ਟੈਨਸ਼ਨਾਂ ਦੇ ਵਿੱਚ। ਵਿੱਚ ਹਨਾ ਆਪ ਆਪਣਾ ਅੱਜ ਖਰਾਬ ਕਰੀਏ ਉਹ ਵੀ ਵਧੀਆ ਗੱਲ ਨੀ ਹੈਗੀ।
ਹਾਂ।
ਹਾਂਜੀ ਹਾਂਜੀ ਹਾਂਜੀ।
ਇਹ ਤੇ ਹੈ ਲੇਕਿਨ ਸਾਡੇ ਇੱਥੇ ਮਤਲਬ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਸਭ ਨਾ ਮਤਲਬ। ਮਤਲਬ ਸ਼ੋਪ ਤੋਂ ਮਿਲਦੀਆਂ ਨੇ।
ੳਕੇ ਠੀਕ ਹੈ ਠੀਕ ਹੈ ਬਸ ਏਰੀਏ ਕਰਕੇ ਕੁਛ। ਫਰਕ ਪੈ ਜਾਂਦਾ ਨਾ ਕੁਝ ਜਿਵੇਂ ਤੁਸੀਂ ਦੱਸ ਰਹੇ ਹੋ ਫਲੈਟਸ ਵਗੈਰਾ।
ਤੇ ਫਿਰ ਉੱਥੇ ਮ ਛੋਟੇ ਜਨਰਲ ਸਟੋਰ ਹੋ ਗਏ ਪ੍ਰਵੀਜ਼ਨਲ ਸਟੋਰ ਹੋ ਗਏ ਘੱਟ ਹੁੰਦੇ ਨੇ। ਤੇ ਉਹ ਮੋਲ ਵਗੈਰਾ ਹੀ ਹੁੰਦੇ ਨੇ। ਮਤਲਬ ਉੱਥੋਂ ਦੀ ਤੁਸੀਂ। ਕਰੋ ਤਾਂ।
ਸਾਡੇ ਤਾਂ ਇੱਥੇ ਮਤਲਬ ਵਾਧੂ ਮੱਝਾਂ ਵਗੈਰਾ। ਮਤਲਬ ਲੋਕਾਂ ਨੇ ਰੱਖਿਆ ਹੋਈਆਂ ਨੇ ਹਨਾ ਅਹ ਮਤਲਬ ਕਿ ਵਧੀਆ ਘਰ ਦਾ ਦੁੱਧ। ਦੁੱਧ ਮਿਲਦਾ ਆ। ਕੋਈ ਏਦਾਂ ਦੀ ਦਿੱਕਤ ਨੀ ਹੈਗੀ ਵੀ। ਸ਼ੋਪ ਤੇ ਜਾਣਾ। ਪਊਗਾ ਹੂੰ ਵਧੀਆ ਇਧਰ।
ਤੁਹਾਡਾ ਮਤਲਬ ਘਰ ਦਾ ਸ਼ੁੱਧ ਮਿਲਦਾ। ਤੁਹਾਨੂੰ ਸਭ। ਕੁਛ ਪਿਓਰ ਅੱਛਾ ਇਹ ਤੇ ਸਹੀ ਹੈ ਸਾਨੂੰ ਤਾਂ ਹੁਣ ਪਤਾ ਵੀ ਨਹੀਂ ਮਿਲਾਵਟ ਵਾਲਾ। ਕਿਵੇਂ ਕਿੰਨੀ ਹੈ ਰੋਜ਼ ਤੇ ਨਿਊਜ਼ ਆਂਦੀ ਅੱਜ ਇਹ ਵੇਲੇ ਦੁੱਧ 'ਚ ਇਹ ਕਮੀ ਨਿਕਲੀ ਹੈ ਇਹਦਾ ਇਹ ਖਰਾਬ ਉਹਦਾ।
ਉਹ ਚਾਹੇ ਜਿਵੇਂ ਤੁਸੀਂ। ਓ ਨਲਾਈਨ ਕਹਿ ਰਹੇ ਚਾਹੇ ਸ਼ੋਪ ਵਗੈਰਾ ਤੋਂ ਉਹ ਚੀਜ਼ ਨਹੀਂ ਹੁਣ ਕਈ ਵਾਰ ਮੰਨ ਲਓ ਅਸੀਂ ਬਾਈ ਚਾਂਸ ਹਨਾ ਕਈ ਵਾਰ ਚਲੋ ਡਾਇਰੀ ਤੋਂ ਲੈ ਵੀ ਆਦੇ ਹਾਂ ਦੁੱਧ ਕੋਈ ਮਤਲਬ ਕਾਰਨ ਹੋ ਵੀ ਨਹੀਂ ਮਿਲ ਸਕਿਆ ਹਨਾ। ਤਾਂ ਮਤਲਬ ਬਿਲਕੁਲ ਉਹ ਤਾਂ ਦੁੱਧ ਲੱਗਦਾ ਦਾ ਹੀ ਨੀ ਮਤਲਬ ਜ ਕਿੱਥੇ ਦਾ ਆਪਾਂ ਨੇ ਇੱਕ ਗਲਾਸ ਪਾਉਣਾ ਦੁੱਧ ਦਾ ਕਿੱਥੇ ਉਹਦੇ ਚਾਰ ਗਲਾਸ ਪੈਣਗੇ ਡਾਇਰੀ ਵਾਲੇ ਦੁੱਧ ਦੇ
ਹਾਂਜੀ
ਹੁੰਦਾ ਹੈ
ਪਰ ਸਾਡਾ ਤਾਂ ਦੁੱਧ ਪਾਣੀ ਵਾਲਾ ਹੀ ਹੁੰਦਾ ਮਤਲਬ ਹੀ ਪਾਣੀ ਪਾ ਦੀ ਜਰੂਰਤ ਨਹੀਂ ਪੈਂਦੀ ਸਾਨੂੰ ਭਾਵੇਂ ਅਸੀਂ ਫੁੱਲ ਕ੍ਰੀਮੀ ਮੰਗਵਾਉਂਦੇ ਆ ਲੇਕਿਨ ਉਹਦੇ ਜ਼ਰੂਰਤ ਨਹੀਂ ਮੈਂ ਮਹਿਸੂਸ ਹੁੰਦੀ ਕਿ ਸਾਨੂੰ ਪਾਣੀ
ਹ ਹਾਂ ਬਿਲਕੁਲ ਉਹੀ ਫਰਕ ਪੈ ਜਾਂਦਾ ਹੁਣ ਦੇਖੋ ਅਸੀਂ ਜਿਵੇਂ ਦੁੱਧ ਮਤਲਬ ਘਰ ਦੇ ਨੇੜੇ ਹੀ ਲਾਇਆ ਵਾ ਉਹਨਾਂ ਦੇ ਮੱਝਾਂ ਨੇ ਮਤਲਬ ਜਦੋਂ ਅਸੀਂ ਉਹਨ ਗਰਮ ਵੀ ਕਰਦੇ ਆ ਨਾ ਤਾਂ ਸਾਨੂੰ ਉਹਨੂੰ ਪਾਣੀ ਪਾ ਕੇ ਫਿਰ ਗਰਮ ਕਰਨਾ ਪੈਂਦਾ ਕਿਆ
ਅੱਛਾ, ਕਈ ਵਾਰ ਜਦੋਂ ਨਾ, ਪਹਿਲਾਂ ਦੁੱਧ ਆਂਦਾ ਸੀ ਨਾ ਤੇ ਜਦੋਂ ਦੁੱਧ ਵਾਲਾ ਘਰ ਦੇ ਕੇ ਜਾਂਦਾ ਸੀ, ਤੇ ਓਦੀ ਮਹਿਕ ਆਂਦੀ ਸੀ। ਦੁਧ ਉਬਲ ਰਿਹਾ
ਹਾਂਜੀ, ਹਾਂਜੀ। ਓ ਪਾਣੀ ਨਾਲ ਮਿਕਸ ਹੋਇਆ ਹੁੰਦਾ ਨਾ
ਕੋਈ ਮਤਲਬ ਫੀਲਿੰਗ ਨੀਂ ਆਂਦੀ। ਮਤਲਬ, ਹਾਂ, ਅਸੀਂ ਆਪੇ ਓਨੂੰ ਸੈਟਿਸਫੈਕਸ਼ਨ ਦਿਤਾ ਹੈ ਕਿ, ਅਸੀਂ ਖੁਸ਼ ਹੁਆ ਅਹੀ ਮਹਿੰਗਾ ਦੁੱਧ ਪੀ ਰੇ ਹਾਂ, ਵਧੀਆ ਦੁੱਧ ਪੀ ਰੇ ਹਾਂ। ਪਰ ਹੈ ਸਭ ਤੋਂ ਘਟੀਆ ਹੀ -ਹੋਏਗਾ, ਪਤਾ ਨੀ ਹੁਣ, ਰੋਜ਼ ਤੇ ਨਿਊਜ਼ ਚ ਆਊਂਦਾ ਅਜੇ ਦੁੱਧ ਚ, ਏ ਖਰਾਬੀ ਏ
ਚਲੋ, ਕਰ ਵੀ ਕੀ ਸਕਦੇ ਹਨਾ। ਜਿੱਦਣ ਦਾ ਏਰੀਆ, ਫਿਰ ਉਸ ਐਕੋਰਡਿੰਗ। ਬਿਲਕੁਲ, ਮਤਲਬ ਫਿਰ। ਹਾਂਜੀ, ਹਾਂਜੀ। ਹੁਣ ਹੁੰਦਾ ਐਨਾ, ਕਈ ਲੋਕ ਜਿਵੇਂ ਕਿੱਥੇ ਦਾ ਦੇਖੋ, ਖੇਤਾਂ ਦੇ ਵਿੱਚ ਮੈਂ ਕੇ ਸਹੀ ਤਰੀਕੇ ਕਿ ਨਾਲ ਸਬਜ਼ੀਆਂ ਉੱਗ ਦੀਆਂ ਨੇ, ਕਿੱਥੇ ਓਨਾਂ ਨੂੰ ਵਗੈਰਾ ਲਗਾ ਕੇ, ਹਨਾ, ਫੇਰ ਪਕਾਈਆਂ ਜਾਂਦੀਆਂ ਨੇ।
ਆਹੋ, ਨਾਲ ਵੀ ਚੜਿਆ ਹੁੰਦਾ ਹੈ
ਫੇਰ ਓਹੀ ਹੈ ਨਾ, ਜਦੋਂ ਅਪਾਂ ਦੂਜੇ ਤਰੀਕੇ ਓਨਾਂ ਨੂੰ ਦਵਾਈਆਂ ਨਾਲ ਹਨਾ, ਗ੍ਰੋ ਕਰਵਾਵਾਂਗੇ। ਵਧੀਆ ਜੀ ਵਧੀਆ ਬਸ ਸਭ
ਤੁਹਾਡੇ ਨਾਲ ਗੱਲ ਕਰਕੇ, ਓ
ਹਾਂਜੀ-ਹਾਂਜੀ ਠੀਕ ਹੈ ਜੀ, ਸਤਿ ਸ੍ਰੀ ਅਕਾਲ ਓਕੇ ਜੀ।